ਜੀ ਉਹ ਹਾਂਜੀ
ਸਤਿ ਸ਼੍ਰੀ ਅਕਾਲ।
ਹਾਂਜੀ ਕੀ ਕਰ ਰਹੇ ਹੋ।
ਹੋਰ ਕੀ ਕਰਦੇ।
ਕੁਝ ਨੀ ਮੈਂ ਤਾ ਰੋਟੀ ਖਾਧੀ ਸੀ ਭੁੱਖ ਲੱਗੀ ਹੀ ਤੇ ਮੈਂ ਰੋਟੀ ਖਾ ਲੈਨੀ ਆਂ।
ਅੱਛਾ ਖਾ ਲਈ ਰੋਟੀ ਤੁਸੀਂ।
ਇੰਨੀ ਖਾਣ ਬੈਠੀ ਆ ਖਾ ਰਹੇ ਆਂ।
ਅੱਛਾ ਖਾ ਰਹੀ ਆਂ ਅਰੇ ਦੱਸ ਦੇਣਾ ਸੀ ਨਾ।
ਨਹੀਂ-ਨਹੀਂ ਕੋਈ ਨੀ।
ਠਹਿਰ ਕਰ ਕੇ ਲਗਾ ਰਹਿੰਦੀ। ਅੱਛਾ ਮੈਂ ਵੀ ਖਾਣੀ ਸੀ। ਫਿਰ ਅੰਕਲ ਤੇਰੇ ਕਹਿੰਦੇ ਕੀ ਰੁਕ ਜਾਂਦੇ ਥੋੜਾ ਉਨਦਾ ਕੰਨ ਫਿਰ ਦਰਦ ਹੋਣ ਲੱਗ ਗਿਆ।
ਅੰਕਲ ਜੀ ਦਾ ਅੰਕਲ ਜੀ ਦਾ।
ਕੰਨ ਚੇ ਪਤਾ ਨੀ ਦਰਦ ਕਿਉਂ ਹੋਣ ਡਈ ਇਹਨਾਂ ਦੇ ਤਿੰਨ ਚਾਰ ਦਿਨ ਹੋ ਗਏ।
ਅੱਛਾ ਡਰੌਪ ਲ ਪਾਓ ਨਾ ਜਿੱਦਾਂ ਜਿਆਦੀ ਸਰਦੀ ਉਰਦੀ ਵੀ ਰਹਿੰਦੀ ਨਾ ਅੰਦਰ।
ਹਾਂ ਉਹੀ ਲੱਗਦਾ ਹੋਇਆ ਵਾ ਤੇ ਉਹ ਦਵਾਈ
ਨਹੀਂ ਤੇ ਉਹ ਕਰੋ ਤੂੰ ਤੁਹਾਡੇ ਉਹ ਹਾ ਹੈਗੇ ਹੈ ਘਰੇ ਕੀ ਕਹਿੰਦੇ ਗੇਂਦਾ ਫੂਲ ਦਾ ਮਤਲਬ ਪੇੜ ਹੈਗੈ। ਪੌਧਾਹ ਉਹਦਾ ਮਤਲਬ ਹਾਂਜੀ ਬਹੁਤ ਵਧੀਆ ਅਸੀਂ ਵੀ ਕਰਦੇ ਸੀ ਉਹਦਾ ਪੱਤਾ ਤੋੜ ਕੇ ਚੰਗੀ ਤਰ੍ਹਾਂ ਉਹਨੂੰ ਮਤਲਬ ਕੁੱਟ ਕੇ ਉਦਾਂ ਦੋ ਤਿੰਨ ਬੂੰਦ ਰਸ ਕੱਢ ਕੇ ਕੰਨ ਚ ਪਾ ਦੋ। ਦਰਦ ਪੂਰਾ ਗੈਬ ਹੋ ਜਾਣਾ ਸਾਨੂੰ ਵੀ ਮੰਮੀ ਛੋਟੇ ਹਾਂਜੀ ਸਾਨੂੰ ਵੀ ਕਰ ਦੇ ਸੀ ਨਾਂ।
ਹਾਂ ਨਾ ਛੋਟਿਆਂ ਚ ਸੁਣਿਆ ਤੇ ਸੀ ਪਰ ਕਦੀ ਇਸਤੇਮਾਲ
ਹੁੰਦਾ ਸੀ ਮੈਂ ਤਾਂ ਐਨ ਨਾਦੇ ਦੇ ਹੁੰਦੇ ਸੀ ਪਾਈਪ ਵਗੈਰਾ ਪਾਣੀ ਪਾ ਲੈਂਦੀ ਸੀ ਰੇਨਾ ਰੋਂਦੀ ਸੀ ਰਾਤੀ। ਮੈ ਤਾਂ ਪੂਰਾ ਪੀਕ ਪੈ ਗਿਆ ਸੀ ਤੇ ਫਿਰ ਉਹ ਕਿਸੇ ਨੇ ਦੱਸਿਆ ਕੀ ਮਤਲਬ ਡੌਕਟਰ ਨੂੰ ਨਾ ਵੇਖੋ ਉਹਨਾਂ ਤੇ ਇਨਾ ਦਵਾਈ ਲਿਖਣੀ ਏ ਕੰਮ ਤੁਸੀਂ ਕਰੋ ਮੇਰਾ ਸੁਣੋਗੇ ਤੇ ਉਹਦਾ ਰਸ ਕੱਢ ਕੇ ਪੋਈ ਗੇਂਦਾ ਫੂਲ ਦਾ ਉਹ ਪਾਓ। ਦੋ ਤਿੰਨ ਘੰਟੇ ਚ ਮੈਨੂੰ ਦੋ ਤਿੰਨ ਘੰਟੇ ਵੀ ਅੱਧ ਘੰਟੇ ਚ ਰਾਮ ਆ ਗਿਆ।
ਹੂੰ ਹੂੰ ਹੂੰ
ਅਸੀਂ ਪਾਏ ਵੀ ਹੈ ਨਾਂ।
ਰਾਤ ਤਿੰਨ ਵੀ ਨੀ ਤੋੜਨਾ ਸਵੇਰੇ ਤੋੜ ਕੇ ਪਾਊਂਗੀ ਹੁਣ ਦਵਾਈ-ਦਵਾਈ ਪਾਈ ਆ।
ਅੱਛਾ ਅੱਛਾ ਜੇ ਨਹੀਂ ਹੋਣ ਦੇ ਤਾਂ ਤੁਸੀਂ ਸੋਰੀ ਕਰੋ। ਕੋਈ ਕੀੜਾ ਵਗੈਰਾ ਤੇ ਚੀਟੀ ਵਗੈਰਾ ਤੇ ਨਾ ਕੁੱਛ ਵੜ ਗਈ
ਪਤਾ ਨੀ ਹੁਣ, ਸੁੱਤੇ ਪਏ ਜੇ ਵੜ ਕੇ
ਜਾਂਦੀ ਐ, ਤੇ ਫੇਰ ਇੱਕ ਕੰਨ ਬੰਦ ਕੇ, ਨੱਕ ਬੰਦ, ਮੂੰਹ ਤੋਂ ਸਾਹ ਲਓ ਤੇ ਫੇਰ ਨਿਕਲ ਜਾਂਦੀ ਬਾਹਰ, ਮੇਰੇ ਤੇ ਬਹੁਤ ਬਹੁਤ ਵੱਧ ਰਈ ਸੀ, ਖਿਟੀ ਬਾਪਰੇ
ਅੱਛਾ, ਹਾਂ ਮੇਰੇ ਵੀ ਨਾ ਓ ਆਹ ਸਾਲ ਥੋੜਾ ਜਿਹਾ ਬਚਾ ਆ ਨੀ, ਤੇ ਪਿਛਲੇ ਸਾਲ ਮੇਰੇ ਤੇ ਨੱਕ ਚ ਵੜ ਜਾਂਦਾ ਈ ਕੁਛ ਨਾ ਕੁਛ ਮੱਛਰ ਵੜ ਜਾਣਾ ਨੱਕ ਤੇ ਇਨਾ ਦਿਮਾਗ ਖਰਾਬ ਹੋਣਾ ਨੱਕ ਕੰਨ ਸਭ ਢੱਕ, ਢੱਕ ਕੇ ਰੱਖਣੇ
ਹਾਂਜੀ, ਕੋਈ ਗੱਲ ਨਹੀਂ
ਚਲ ਨੱਕ ਨਿਕਲ ਜਾਂਦਾ
ਹਾਂ ਜੀ।
ਫਿਰ ਇਹ ਪਤਾ ਨੀ ਕੀ ਐ, ਚੰਗੇ ਭਲੇ ਉੱਥੋਂ ਤੇ ਠੀਕ ਆਏ ਆ ਫੇਰ ਆ ਕੇ ਚਾਲੂ ਹੋਈ ਕੰਮ ਤੇ
ਹਾਂਜੀ ਹਾਂਜੀ ਸਈ ਗੱਲ ਏ ਹੁਣ ਬਣੀ ਤੁਹਾਡੀ ਰੋਟੀ, ਰੂਟੀ ਬਣੀ
ਰੋਟੀ ਬਣਾ ਕੇ ਆ ਆਈ ਆ ਹੁਣੇ ਤੇ ਭੁੱਖ ਵੀ ਲੱਗਣ ਡਈ ਸੀ, ਮੈਂ ਚੱਲ ਇੱਕ ਕਾਲ ਕਰ ਲਾਂ ਫੇਰ ਬਾਦ ਰੋਟੀ ਖਾਨੇ, ਐ ਕਹਿੰਦੇ ਰੁਕ ਜਾ ਥੋੜੀ ਦੇਰ ਤੇ ਮੈਂ ਚੱਲ ਫਿਰ ਕੋਲ ਹੀ ਕਰਨਾ ਏ ਕੋਲਾਂ ਚ ਰੋਟੀ ਖਾਂ ਲੈਂਨੇ ਆ ਬਸ, ਭੁਖ ਈ ਨੀ ਲੱਗਦੀ ਸੀ, ਅੱਜ ਤੇ ਫਿਰ ਵੀ ਚਲੋ ਲੱਗੀ, ਭੁੱਖੀ ਈ ਨੀ ਲੱਗਣ ਡਈ ਸੀ ਇੰਨੇ ਦਿਨ ਦੀ ਲੱਗਦਾ ਤੇ ਓਦੇ ਚੱਲਦੇ ਥੋੜ੍ਹੀ ਹੁਣ ਲੱਗਣ ਲੱਗ ਗਈ
ਹਾਂਜੀ-ਹਾਂਜੀ, ਇਹਦੇ ਨਾਲ ਨਹੀਂ ਲੱਗਦੀ ਨਾ ਥੋੜਾ ਜਿਹਾ ਪੀਣ ਪਾਣੀ ਵਗੈਰਾ। ਗਰਮੀ ਚ ਪਾਣੀ ਪੁੱਛਣ ਗਰਮ ਡਿਆ
ਅੱਗੇ ਮੈਂ ਨਾ, ਦੇਖਣ ਡਈ ਸੀ ਕੋਈ ਵੀਡੀਓ ਚ ਲੱਗਦਾ ਕਹਿ ਰਹੇ ਸੀ ਕਿ ਇਹਦੇ ਨਾਲ ਪਥਰੀ ਹੁੰਦੀ ਆ ਨਿੰਬੂ ਪਾਣੀ ਖੂਬ ਪੀਓ
ਹਾਂਜੀ-ਹਾਂਜੀ, ਕਈ ਤੇ ਬਿਮਾਰੀਆਂ ਤੁਹਾਡੀ, ਕੀ ਕਹਿੰਦੇ ਪਾਣੀ ਰਾਹੀਂ ਤੇ ਮੁੱਕ ਜਾਂਦੀਆਂ ਵਾ
ਹਾਂ, ਪਾਣੀ ਦੇਖੋ ਹੁਣ ਇੰਨਾ ਪੀਣ ਡਏ, ਹੁਣ ਗਰਮੀ ਫਿਰ ਰੋਟੀ ਨਾਲੋਂ ਜ਼ਿਆਦਾ ਪਾਣੀ ਪੀਣ ਡਏ।
ਜ਼ਰੂਰੀ ਐ ਰੋਟੀ ਕੱਟ ਕੇ ਪਾਣੀ ਪੀਣੀ ਚਾਹੀਦੀ ਜਾਦੀ
ਇਹੋ ਹਾਂ ਹੋਰ ਠੀਕ ਐ ਬੱਚੇ ਤੁਹਾਡੇ?
ਬੋਲੋ ਇਹ ਇੱਕ ਉਹ ਵੀ ਤੁਹਾਡਾ ਪੇਟ ਮਤਲਬ ਉਹ ਸਭਤਾ ਚ ਇੱਕ ਵਾਰ ਕਰਨਾ ਈ ਚਾਹੀਦਾ ਸੀ ਵੀ ਇੱਕ ਵਾਰ ਮੈਂ ਇਹਨਾਂ ਨੂੰ ਬਣਾ ਕੇ ਦਿੱਤਾ ਤਾਂ, ਵੀਰ ਜੀ ਨੂੰ ਵੀ ਤੇ ਬਣਾਇਆ ਕਰੋ, ਪੁਦੀਨੇ ਪੱਤੇ, ਨਿੰਬੂ ਤੇ ਕਾਲਾ ਲੂਨ, ਤਿਨਾ ਨੂੰ ਪਾਣੀ ਪਾ ਕੇ ਮਿਕਸੀ ਚ ਪਾ ਕੇ, ਚੰਗੀ ਤਰ੍ਹਾਂ ਗ੍ਰਾਇੰਡ ਕਰਕੇ ਛਾਣ ਕੇ ਉਹਨੂੰ ਪੀ ਲਓ ਵਧੀਆ ਵੀ ਲੱਗਦਾ ਨਾਲੇ ਓ ਤੁਹਾਡੇ ਲੀਵਰ, ਆ ਤੇਡ ਨਿੰਬੂ ਦਾ ਰਸ ਪਾਉਣਾ, ਜਾਲ ਚ ਮਿਕ ਮਿਕਸੀ ਦਾ ਨਾਂ ਤੁਹਾਡਾ ਕੀ ਕਹਿੰਦੇ ਨਿੰਬੂ ਦਾ ਰਸ ਪਾਲੋ, ਇੱਕ ਨਿੰਬੂ ਕੱਟ ਕੇ, ਦੋ ਨਿੰਬੂ ਦਾ ਕੱਟ ਕੇ ਇਹ ਜ ਜ਼ ਰਸ ਪਾ ਕੇ, ਪੁਦੀਨੇ ਦੇ ਪੱਤੇ ਥੋੜੇ ਜਿਹੇ ਅੱ ਅੱਠ ਦਸ, ਜਿੰਨਾ ਤੁਸੀਂ ਬਣਾ ਰਹੇ ਹੋ ਤੇ ਕਾਲਾ ਲੂਨ, ਕਾਲ ਪਾਉਣਾ ਕਾਲਾ ਲੂਣ ਪਾ ਕੇ ਤੇ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸੀ ਚ ਗ੍ਰਾਇੰਡ ਕਰ ਲੋ ਓਦੇ ਬਾਦ ਓਈ ਚ ਪੌਣੀ ਨਾਲ ਛਣ ਕੇ ਗਲਾਸ ਚ ਪਾ ਕੇ ਪੀਓ, ਵਧੀਆ ਵੀ ਲੱਗਦਾ ਨਾਲੇ ਬੋਡੀ ਵਾਸਤੇ ਬੋਤ ਵਧੀਆ ਐ
ਕੋਈ ਨੀ, ਕੱਲ ਈ ਬਣਾਉਨੇ ਆ
ਤੁਹਾਡੀ ਛੱਤ ਤੇ ਪੁਦੀਨੇ ਬੋਤ ਵਧੀਆ ਹੋ ਗਏ ਨਾ, ਬਾਰਿਸ਼ ਨਾਲ ਈ ਇਦੇ ਵੱਡੇ-ਵੱਡੇ ਪੱਤੇ ਹੋ ਗਏ ਨਾਲ ਚਟਨੀ ਬਣਾਈ ਓਦੀ
ਅੱਛਾ ਹੂੰ, ਅਸੀਂ ਆਹ ਬਣਾ ਲੈਂਨੇ ਆ, ਉਹ ਕੱਚਾ ਅੰਬ ਲਿਆ ਕੇ ਰੱਖਿਆ ਹੋਇਆ ਵਾ ਕੱਚਾ ਅੰਬ। ਤੇ ਪੁੂਤਣਾ ਤੇ ਧਨੀਆ।
ਹਾਂਜੀ, ਹਾਂਜੀ।
ਮਿਰਚਾਂ ਪਾ ਕੇ ਕੁੱਟ ਲੈਂਦੇ, ਕੁੰਡਾ ਡੰਡਾ ਵੀ ਰੱਖਿਆ ਹੋਇਆ ਵਾ। ਉਹ ਚੇ ਪੀਸਦੇ ਵਧੀਆ ਸਵਾਦ ਬਣਦੀ। ਹੱਥ ਦੀ ਚਟਨੀ, ਮਿਕਸੀ ਨਾਲ ਹੋਰ ਸਵਾਦ ਲੱਗਦੀ ਐ। ਅੱਜ ਬਣਾਉਣੀ ਸੀ, ਅੱਜ ਬਣਾਈ ਨੀ ਫੇਰ
ਹਾਂਜੀ।
ਕੱਲ ਤੇ ਮੇਲਾ ਵਾ ਸਾਡੇ, ਕੱਲ ਮੇਲੇ ਚੱਲ ਜਾਣਾ ਕੱਲ ਨੀ ਬਣਨੀ।
ਅੱਛਾ-ਅੱਛਾ ਮੇਲਾ ਹਾਂਜੀ।
ਹਾਂ ਕੱਲ ਲੱਗ ਗਿਆ ਸਾਡੇ ਮੇਲਾ ਲੱਗਣ।
ਸਾਡੇ ਉੱਥੇ ਵਿਆਹ ਵਾ ਗੁਆਂਢੀਆਂ ਤੇ ਥਦ ਉਹਨਾਂ ਦੇ ਗਾਣ ਆ ਅਸੀਂ ਉੱਧਰ ਜਾਣਾ। ਅੱਠ ਨੂੰ ਵਿਆਹ ਐ ਔਦਾ ਹਾਂਜੀ ਉਹਨੇ ਆਖਿਆ, ਕਿ ਆ ਕੇ ਰੋਣਾ ਮੇਰਾ ਲਾਇਆ ਤੁਸੀਂ
ਅੱਛਾ ਅੱਜ ਜਾਣਾ?
ਅੱਜ-ਅੱਜ, ਤੇ ਸੰਗੀਤ ਸਿਰ ਦਾ ਉਹਨਾਂ ਦਾ ਪੂਜਾ ਪਾਠ। ਅੱਜ ਨੀ ਗੇ ਕੱਲ ਜਾਣਾ ਵਾ ਅੱਠ ਨੂੰ ਤੇ ਪਾਰਟੀ ਐ। ਕੱਲ ਲਿਆ ਉਹਨਾਂ ਦੇ ਲੇਡੀਜ਼ ਸੰਗੀਤ ਐ।
ਅੱਛਾ।
ਹੂੰ ਇਧਰ ਲਾਗੇ ਤੁੇ ਸਪਾਠੀ ਚ ਭਵਨ ਲਿਆ ਉਹਨਾਂ ਨੇ ਕੋਈ। ਉੱਚਾ ਬੋਲ ਕੇ ਗਈ ਐ।
ਉੱਥੇ ਹੋਣਾ।
ਹਾਂਜੀ ਉੱਥੇ ਹੀ ਉੱਥੇ ਹੋਣਾ।
ਅੱਛਾ-ਅੱਛਾ, ਹਾਂ ਤੇ ਲਾਗੇ ਹੀ ਆ ਚੱਲ ਜੇ ਆ ਕਰਿਓ। ਘੁੰਮਦੇ-ਘੁੰਮਦੇ, ਟਾਈਮ ਪਾਸ ਹੋਜੂਗਾ ਨਾਲੇ।
ਕਿਤੇ ਸੀ ਤੁਸੀਂ ਜਦੋਂ ਤੁਸੀਂ ਆਏ ਸੀ, ਤੇ ਅਸੀਂ ਗਏ ਸੀ ਉੱਥੇ ਤੇ ਕਾਰਡ ਲੈਣ ਆਏ ਸੀ ਉੱਥੇ ਵੀ ਉਹ ਦੀਦੀ ਨੂੰ ਵੀ ਹਾਂਜੀ ਉਹਦੀ ਕੁ ਹਾਂਜੀ-ਹਾਂਜੀ ਓਦਾ ਈ। ਹਾ,
ਕਿੰਨੀ ਤਰੀਕ ਐ ਵਿਆਹ?
ਵਿਆਹ ਤਾ ਅੱਠ ਨੂੰ ਆ।
ਅੱਛਾ ਅੱਠ ਤਰੀਕ।
ਅੱਠ ਤੋਂ ਕੱਲ ਤੋਂ ਫੰਕਸ਼ਨ ਸਟਾਟ ਆ।
ਅੱਛਾ, ਹਾਂ ਤੇ ਥੋੜ੍ਹੇ ਦਿਨ ਹੀ ਆ।
ਹੂੰ ਤੇ ਸਾਡੀੇ ਪਲੈਨਿੰਗ ਚੱਲ ਰੀ ਐ, ਕੀ ਪਾਉਣਾ ਕੀ ਕਰਨਾ। ਸਾਡਾ ਗਰੁੱਪ ਜਾਂਦਾ ਤੇ ਪਹਿਲਾਂ ਪਲੈਨਿੰਗ ਚੱਲਦੀ ਸਾਡੀ ਮੈਸੇਜ ਚ ਕੀ ਪਾਓਗੇ ਤੁਸੀਂ ਕੀ ਕਰੋਗੇ, ਕਿੱਦਾਂ ਮੇਕਅਪ ਕਰੋਗੇ।
ਅੱਛਾ ਚੰਗਾ।
ਸਾੜੀ ਤੁਸੀਂ ਸਾੜੀ ਪਾਓਗੇ ਸੂਟ ਪਾਉਣਾ ਸੂਟ ਪਾਉਣਾ ਕਿ ਕੁੜਤੀਆਂ ਪਾਉਣੀਆਂ ਕਿ ਫਰੋਕ ਪਾਉਣਾ ਦੱਸੋ।
ਹੂੰ ਤੁਸੀਂ ਕੀ ਸੋਚੇਆ ਕੀ ਪੌਨਾ।
ਹਾਂਜੀ ਓ ਤਾ ਕੈ ਰਈ ਸੀ ਓ ਕੈ ਰਈ ਸਾੜ ਪਾਲੋ ਸਾੜੀ ਤੇ ਗਾਊਨ ਪਾਲੋ ਮੈਂ ਕਿਆ ਵੇਖਦੇ ਆਂ। ਮੈਂ ਕਿਆ ਗਾਊਨ ਦੂਜਾ ਪਾਰਟੀ ਵੀਅਰ ਤਾਂ ਵਦੀਆ ਓਈ ਇੱਕ ਦੁਕਾਨ ਗਈ ਤੇ ਓ ਵੀ ਕੈਂਦੀ ਸਾਡੇ ਸਟੇਟਸ ਵਗੈਰਾ ਵੇਖਦੀ ਰੈਂਦੀ ਆ ਬੜਾ ਇੰਜੋਏ ਕਰ ਦਿਓਂ ਮੈਂ ਕੋਈ ਨੀ ਮਜ਼ੇ ਲੋ ਤੁਸੀਂ ਅਸੀਂ ਵੀ ਲੈ ਰਏ ਤੁਸੀਂ ਵੀ ਲੈ ਲੋ ਵੇਖ-ਵੇਖ ਕੇ।
ਹਾਂ ਤੇ ਨਈ ਮਤਲਬ ਸਾੜੀਆਂ ਵੀ ਪਾ ਸਕਦੇ ਕਿਓਂਕਿ ਪਾਰਟੀ ਐ। ਗਰਮੀ ਆ ਨਾਲੇ ਗਰਮੀ ਚ ਤਾਂ ਗੌਨ ਤਾ ਪੈਨੇ ਨੀ। ਗਰਮੀ ਚ ਸਾੜੀ ਕੀ ਥੋੜਾ ਠੀਕ ਰਊਗਾ।
ਹਾਂਜੀ ਸੀ ਮੈਂ ਕਿਆ ਵੀ ਕੋਟਨ ਵਗੈਰਾ ਸਿੰਪਲ ਜੋਰਜਟ ਦਾ ਇੱਕ ਵੱਖ ਦਿਖੌਨਾ ਓਈ ਪਾ ਲੈਂਨੇ ਓਂ।
ਹਾਂ ਓ ਤੇ ਹੈ, ਓਈ ਠੀਕ ਰਉਗੀ ਗਰਮੀ ਚ ਸਾੜੀ ਵਦੀਆ ਰੈਨੀ ਤਾਨੂੰ।
ਹਾਂ।
ਬਲਾਊਜ ਪਾ ਕੇ ਚਲੋ ਸਾੜੀ ਬੰਨਲੀ।
ਮੈ ਕਿਆ ਕਰਲੋ ਤੇ ਮੇਕਅਪ ਸ਼ੇਕੱਪ ਕਰਕੇ ਭਾਜੋ। ਓਥੇ ਰੌਨਕ-ਰੌਨਕ ਮੇਲਾ ਲਾ ਕੇ ਆਓ।
ਪਸੀਨੇ ਨਾਲ ਬਹਾਊਗਾ ਮੇਕਅਪ ਤਾਡਾ ਨਾਲ ਪੱਖੇ ਦਾ ਵਾਲੇ
ਹਨਾ ਪਰਾਈਮਰ ਲਾਵਾਂਗੀ ਨਾ ਪਰਾਈਮਰ ਮੰਗਾਇਆ ਨਾ। ਮੇਕਅਪ ਟਸ ਤੋਂ ਮਸ ਨੀ ਹੋਨਾ, ਹਾਂਜੀ।
ਹੁੰਦੈ।
ਨਈ ਹੁੰਦਾ ਨਾ ਮਬ ਪ੍ਰਾਈਮਰ ਲਾ ਕੇ ਓਦੇ ਬਾਦ ਅਸੀਂ ਓ ਮੰਗਾਇਆ ਸੈਟਿੰਗ ਸਪਰੇਅ ਮੇਕਅਪ ਕਰਨ ਦੇ ਬਾਦ ਪੂਰਾ ਪੂਰਾ ਜਦੋਂ ਮੇਕਅਪ ਕੰਪਲੀਟ ਹੋ ਜਾਨਾ ਵਾ ਓਦੋਂ ਸਪਰੇਅ ਆ ਓਨੂੰ ਸੈੱਟਿੰਗ ਸਪਰੇਅ ਕੈਂਦੇ ਓਨੂੰ ਫੇਸ ਚ ਲਾਲੋਗੇ ਤੇ ਕੁੱਛ ਨੀ ਹੋਨਾ ਮੇਕਅਪ ਨੂੰ, ਜਦੋਂ ਤੋ ਤੁਸੀਂ ਆ ਕੇ ਫੇਸ ਵੋਸ਼ ਨੀ ਕਰੋਗੇ ਤਾਂ ਕੁੱਛ ਨੀ ਹੁੰਦਾ।
ਵਦੀਆ ਫਿਰ ਤੇ
ਹਾਂਜੀ ਲੈਕੇ ਆਏ ਹਾਂਜੀ ਮੋਲ਼ ਗਏ ਸੀ ਨਾ ਅਸੀਂ ਓਥੋਂ ਲੈ ਕੇ ਆਏ ਸੀ।
ਅੱਛਾ।
ਹਾਂਜੀ।
ਚੰਗਾ ਹਾਂ ਚੰਗਾ ਵਾ ਕੇ ਸਗੋਂ ਗਰਮੀਆਂ ਵਾਸਤੇ ਵੀ ਚਲੋ ਹੋ ਗੇਆ।
ਜਾ ਵੈਸੇ ਕਰ ਲਿਆ ਅਸੀ ਕੀ ਕਰਨਾ ਨਈ ਕਰਨਾ।
ਹਾਂ। ਹੈਲੋ।
ਹੈਲੋ ਹਾਂਜੀ ਆਂਟੀ ਜੀ ਦੱਸੋ।
ਹੂੰ-ਹੂੰ ਰੋਨ
ਤੋ ਬਾਦ ਦੇ ਬੱਚੇ ਸੁੱਤੇ ਤੋ ਉੱਠੇ ਐ ਤੇ ਮੈਂ ਕਿਆ ਰੋਟੀ ਸ਼ੋਟੀ ਖਾਓ ਵਰਕ ਹੋ ਗਿਆ ਹੁਨ ਸੋ ਫੇਰ ਸਵੇਰੇ ਸਕੂਲ ਐ। ਅੰਦਰ ਚਲੋ ਭੈਨ ਜੀ ਪਿੱਛੇ ਪੈ ਜਾਂਦੀ ਐ। ਕਲੇਅ ਲੈਲੋ ਕਲੇਅ ਲੈ ਦੋ, ਦੋ ਮਿੰਟ ਖੇਡ ਕੇ ਪਤਾ ਨੀ ਕਿ ਥੇ ਕਿਤੇ ਸੁੱਟ ਦਿੰਦੇ ਕਲੇ ਲੇਦੋ।
ਖਲਾਰਾ ਪੋਨ ਨਾਲ, ਕੋਈ ਨਾ।
ਬਨੋਂਦੇ ਵੀ ਆ ਕੁੱਛ ਕੇ ਏਦਾਂ ਈ ਕਈ ਤੇ ਬੋਤ ਸੋਨਾ-ਸੋਨਾ ਬਨੌਂਦੇ
ਲੈਂਦੇ ਕਦੇ ਤੋੜ ਫਾੜ ਕੇ ਸੋਟੀ ਦਿੰਦੇ ਆ।
ਹੂੰ।
ਹਾਂਜੀ।
ਔਂਦਾ ਨੀ ਅਜੇ ਨਾ ਬਣਾਣਾ ਚੰਗੀ ਤਰ੍ਹਾਂ ਏਨਾਂ ਨੂੰ।
ਹੂੰ। ਕਿੰਨੀ ਵਾਰੀ ਲੈ ਕੇ ਔਂਦੇ ਮੈਂ ਕਿਆ ਕੋਈ ਗੱਲ ਨੀ ਆਈ ਤੇ ਕੰਮ ਏਨਾਂ ਦਾ ਲੈ ਕੇ ਆਓ ਖਰਾਬ ਕਰੋ ਫੇਰ ਜਾਓ ਲੈਣ।
ਹਾਂ।
ਓ ਤੇ ਹੈ।
ਹੋਰ ਤੁਆਡੀ ਬਾਕੀ ਪਰਿਵਾਰ ਕੀ ਕਰਦਾ?
ਬਸ ਸਾਰੇ ਲੱਗੇ ਏਧਰ ਰੋਟੀ ਸ਼ੋਟੀ ਖਾ ਕੇ ਸਾਰੇ ਫੋਨ ਚ ਲਗੇ ਹੋਏ ਐ। ਕੋਈ ਏਧਰ, ਕੋਈ ਏਧਰ ਹਾਂਜੀ।
ਦਾਦੀ ਠੀਕ ਐ ਏਨਾਂ ਦੀ?
ਹਾਂਜੀ-ਹਾਂਜੀ ਠੀਕ ਐ ਦਾਦੀ।
ਅੱਛਾ ਜਾਣਦੇ ਆਪੇ ਬਾਥਰੂਮ ਵਥਰੂਮ ਕਿ ਨਹੀਂ?
ਓ ਥੋੜਾ ਚੱਲ ਕੇ ਵੋਕਿੰਗ ਵਗੈਰਾ ਕਰਦੀ ਏ ਏਕ-ਦੋ ਰਾਊਡ ਤੇ ਬੈ ਜਾਦੀ ਨੀ ਕੱਲੇ ਜਾਣ ਨੀ ਦਿੰਦੇ ਨਾ। ਵੇਖਦਾ ਵੀਨੀ ਤਾਂ ਹਾਂਜੀ ਨਜਰ ਵੀ ਨਿਗਾਹ ਵੀ ਘੱਟ ਹੋ ਗਈ ਨਾ।
ਅੱਛਾ-ਅੱਛਾ ਹਾਂ ਓਦਾ ਕਰਕੇ ਥੋੜ੍ਹਾ
ਹੈ ਜੇ ਡਕਟਰ ਨ ਹੋ ਗਿਆ ਕੇਦੇ ਦੋਵੇ ਅ ਤੇ ਕੇਦੇ ਬਣੋਣ ਤਾਂ ਹੁਣ ਕੋਈ ਮਤਲਬ ਨੀ ਏਜ ਵੀ ਨਾਲ ਬੋਤ ਹੋ ਗਈ ਏ।
ਹੂੰ।
ਬਹਿਣਾ ਹੁਣ ਲਾਸਟ ਸਟੇਜ 'ਚ ਆ ਪੜਨਾ
ਕੀ ਚੀਜ਼?
ਆਖ ਚ ਦੋਵੇ ਮੋਤੀਆ ਬੀਨ ਹੋ ਗਿਆ ਨਾ
ਅੱਛਾ ਦਿਖਾਇਆ ਹੀ
ਹੈ ਸੀ ਨਾ ਤੇ ਓ ਕੇਦਾ ਕਿ ਰਾਏਪੁਰ ਤੁਸੀ ਦੂਜੀ ਜਗਾ ਲਾ ਜਾ ਕੇ ਰਰ ਕਿਤੇ ਤਾਂ ਨਈ ਹੋ ਅਸੀ ਕਰ ਸਕਦੇ ਲੇਕਿਨ ਨਾ ਹੀ ਕਰਾਓ ਤੇ ਵਧੀਆ। ਏਜ ਵੀ ਜਾਦੀ ਹੋ ਗਈ ਆ ਲਾਸਟ ਸਟੇਜ ਤੇ ਐ। ਨਈ ਬਣ ਨਈ ਬਣੂਗਾ, ਤੁਸੀਂ ਆਪਣੇ ਮਨ ਦੀ ਸੰਤ ਮਿਟਾਉਣ ਵਾਸਤੇ ਏਕ ਵਾਰੀ ਟਰਾਈ ਕਰ ਛੱਡ ਦਿਓ ਓ ਡਾਕਟਰ ਕੇਦਾ
ਹੂੰ। ਓ ਤੇ ਫੇਰ ਪੈਲੋਂ ਨੀ ਨਾ ਚੰਗੀ ਤਰ੍ਹਾਂ ਇਲਾਜ
ਚੰਗਾ ਆਂਟੀ ਜੀ ਬੱਚੇ ਨੂੰ ਪਰੇਸ਼ਾਨ ਕਰ ਤੁਆਨੂੰ ਲਾਦੀ ਆ ਨਾ ਹਾਂਜੀ- ਹਾਂਜੀ ਸਤਿ ਸ੍ਰੀ ਅਕਾਲ ਜੀ ਹਾਜੀ